ਓੋ
ਹੈਲੋ ਠੀਕ ਆ ਤੁਸੀਂ ਠੀਕ ਆ
ਹਾਂ ਹਾਂ ਕੀ ਕਰਦੇ ਪਏ
ਬਸ ਕੁਛ ਨੀ ਹੋਰ ਖਾਣਾ ਖਾ ਲਿਆ
ਹਾਂ ਹਾਂ
ਠੀਕ ਆ ਉਹ ਨਾ ਤ ਗੱਲ ਕਰਨੀ ਸੀਗੀ ਉਹ ਨਾ ਰੋਜ਼ੀ ਦਾ ਫੋਨ ਆਇਆ ਸੀਗਾ ਮੈਨੂੰ ਜੋ ਦੁਪਹਿਰੇ
ਅੱਛਾ ਅੱਛਾ
ਰੋ ਰੋਜ਼ਜੀ ਨੇ ਫੋਟੋਆਂ ਭੇਜੀਆਂ ਮੈਨੂੰ, ਪੁਲਿਸ ਵਾਲੇ ਮੁੰਡੇ ਦੀਆਂ ਦੋ- ਤਿੰਨ ਤੇ ਮੈਨੂੰ ਕਹਿੰਦੀ ਮੁੰਡਾ ਵੇਖ ਕਿਵੇਂ ਆ, ਮੈਂ ਕਿਹਾ ਮੁੰਡਾ, ਮੈਂ ਕਿਹਾ ਠੀਕ ਆ ਮੈਂ ਕਿਹਾ ਲੱ ਤਾਂ ਸੁੱਖੀਆਂ ਜਿਹੀਆਂ ਦੀਆਂ ਮੈਂ ਕਰਨ ਲੱਗ ਗਈ ਉਹ ਮਜਾਕ, ਕਹਿੰਦੀ ਨਹੀਂ ਦੱਸਦੇ ਸੀਰੀਅਸ ਮੈਂ ਕਿਉਂ ਕਹਿੰਦੀ ਇਹ ਮੁੰਡੇ ਨੂੰ ਨਵੀਂ ਨੌਕਰੀ ਮਿਲੀ ਆ, ਕਾਲੇ ਨੂੰ ਟ੍ਰੇਨਿੰਗ ਕਰਦਾ ਸੀਗਾ ਕਾਲੇ ਨਾਲ ਹੀ ਤੇ ਕਹਿੰਦੀ ਉਹ ਨਾ ਇਹ ਰਿਸ਼ਤਾ ਨਹੀਂ ਹੋਇਆ ਕਹਿੰਦੀ ਤੇ ਅਸੀਂ ਬਾਰੀ ਵਾਰੀ ਗੱਲ ਕੀਤੀ ਹੈ ਕਹਿੰਦੇ ਅਸੀਂ ਕਿ ਫੈਸ਼ਨ ਡਿਜ਼ਾਇਨਿੰਗ ਕਰਦੀ ਪਈ ਆ ਤੇ ਮੁੰਡੇ ਦੀ ਮਾਂ ਵੀ ਪੂਰੀ ਹੋ ਗਈ ਆ ਤੇ ਡੈਡੀ ਵੀ ਹੈਨੀ ਗਾ ਉਹਨੂੰ ਡੈਡੀ ਦੀ ਨੌਕਰੀ ਮਿਲੀ ਆ, ਮੈਂ ਪਹਿਲੇ ਸੁਣੀ ਗਈ- ਸੁਣੀ ਗਈ, ਤੇ ਕਹਿੰਦੇ ਘਰ ਬਾਰ ਹੈਗਾ, ਸਾਰਾ ਕੁਛ ਉਹਦੇ ਕੋਲ ਆਪਦਾ ਵਾ ਤੇ ਮੈਂ ਕਿਹਾ ਵੀ, ਕਾਸਟ ਪੁੱਛੋ, ਕਿਹੜੀ ਆ ਤੇ ਸਾਡੀ ਕਾਸਟ, ਸਾਡੀ ਕਾਸਟ ਆ ਤੇ ਕਹਿੰਦੇ ਕਾਲੇ ਨੇ ਗੱਲ ਕਰ ਲੈ, ਕਾਲਾ ਕਹਿੰਦਾ, ਲੈ ਜੱਟਾਂ ਤੇ ਪਤਾ ਕਿੰਨਾ ਪੈਸਾ ਮੰਗਦੇ ਮੈਂ ਕਿਹਾ ਜੱਟਾਂ ਤੇ ਜੱਟਾਂ ਦੀ ਕੁੜੀ ਮੰਗਦੇ ਆ, ਹ ਠੀਕ ਹੈ ਨਾ ਹਾਂ, ਮੈਂ ਤੇ
ਫਿਰ ਅਗਲਾ ਮਿਲ
ਮੈਂ, ਕੁੜੀ ਹੈ ਹੀ ਨੀ, ਕਹਿੰਦੇ ਕੁੜੀਆਂ ਵਾਧੂ, ਪਤਾ ਕਾਰਾਂ ਮੰਗਦੇ ਗੱਡੀਆਂ, ਮੈਂ ਕਿਹਾ ਦੇ ਦਵਾਂਗੇ, ਕੋਈ ਟੈਨਸ਼ਨ ਨੀ ਪਰ ਮੈਂ ਕਿਹਾ ਅਸੀਂ ਹੋਰ ਕਾਸਟ ਤੇ ਨੀ ਵਿਆਉਣੀ ਕੁੜੀ ਕਹਿੰਦੇ ਪੰਤਾਲੀ ਹਜ਼ਾਰ ਤਨਖਾਹ ਵਾ, ਸੱਠ ਹਜ਼ਾਰ ਥੋੜੇ ਚਿਰ ਨੂੰ ਹੋ ਜਾਣੀ ਆ, ਤੇ ਕਹਿੰਦਾ ਬਾਈ ਤੇਈ ਸਾਲ ਦੀ ਨੌਕਰੀ ਪਈ ਹੈ, ਹਜੇ ਉਹਦੀ ਕਹਿੰਦਾ
ਹੂੰ
ਮੈਂ ਕਿਆ ਨਈ ਯਰ ਐ ਅਸੀਂ ਨੀ ਕਰਨਾ ਕੁਰਨਾ ਮੈਂ ਕਿਆ। ਮੈਂ ਕਿਆ ਬਾਕੀ ਕੈਂਦਾ ਵੀਰ ਭਾਜੀ ਨਾਲ ਸਲਾਹ ਕਰ ਲੀਓਂ, ਮੈਂ ਕਿਆ ਕਾਸਟ ਦੱਸ। ਪਤਾ ਨ ਕੀ ਰਾਥੋੜ ਕੇ ਕੀ ਨਾ ਮੈਂ ਕਿਹਾ, ਅਸੀਂ ਹੋਰ ਕਾਸਟ ਥੋੜੀ ਕਰਨਾ ਵਾ ਮੇ ਮੈਂ ਕਿਹਾ। ਹੈਗਾ ਇੱਕਦਮ ਮ ਹੈਗਾ ਸਾਡੇ ਕਹਿੰਦੇ ਮੁੰਡਾ ਹੈ ਨੀ, ਮੈਂ ਕਿਹਾ ਕੁੜੀਆਂ ਕਿਸੇ ਹੋਰ ਜਾਤ 'ਚ ਵਿਆਹ ਦੇਈਆਂ, ਮੈਂ ਕਿਹਾ ਸਾਰਾ ਹੀ ਮੈਂ ਕਿਹਾ ਉਹਦਾ ਮੈਂ ਕਿਹਾ ਵੰਸ ਹੀ ਖਤਮ ਕਰ ਦੇਣਾ ਮੈਂ ਕਿਹਾ ਮੈਂ, ਉਹਦੇ ਮਗਰ ਹੀ ਹਾਂ
ਹਮ ਹਾਂ ਠੀਕ ਏ
ਕਹਿੰਦੇ ਜੱਟਾਂ ਦੇ ਪਤਾ ਕਿੰਨੇ ਮੂੰਹ ਅੱਡਦੇ ਉਹਜੇ, ਮੈਂ ਕਿਹਾ ਜੱਟ ਕੋਈ ਪਾਗਲ ਥੋੜ੍ਹੀ ਆ, ਕੁੜੀਆਂ ਤਾਂ ਉਹਨਾ ਨੂੰ ਮਿਲਦੀਆਂ ਨੇ ਜੱਟਾਂ ਤੁਹਾਨੂੰ ਮੈਂ ਕੁੱਝ ਜੱਟਾਂ ਦੀਆਂ ਕੁੜੀਆਂ ਤਾਂ ਬਾਹਰ ਚੱਲੀਆਂ ਗਈਆਂ, ਇੱਥੇ ਤਾਂ ਰਿਸ਼ਤਾ ਹੀ ਨਹੀਂ ਮਿਲਦਾ ਮੁੰਡਿਆਂ ਨੂੰ ਮੈਂ ਕਿਹਾ
ਹਾਂ ਸਹੀ ਗੱਲ ਹੈ
ਮੈਂ ਕਿਹਾ ਜੱਟਾ ਦਾ ਮੁੰਡੇ ਦੱਸ ਪਾ ਦੇ, ਕੋਈ ਨਾ ਅਸੀਂ ਵੇਖ ਦੇਖ ਲਵਾਂਗੇ ਗੱਲਬਾਤ ਕਰ ਲਵਾਂਗੇ ਮੈਂ ਕਿਹਾ ਸਾਨੂੰ ਸਹੀ ਲੱਗਦਾ ਹੋਇਆ ਤਾਂ
ਹਾਂ
ਪਰ ਮੈਂ ਕਿਹਾ, ਐਵੇਂ ਹੋਰ ਕਾਸਟ ਤਾਂ ਨਹੀਂ ਕਰਨਾ, ਚਾਹੇ ਮੈਂ ਕਿਹਾ ਅੱਸੀ ਹਜ਼ਾਰ ਕਮਉਦਾ ਹੋਵੇ
ਹਾਂ
ਮੈਂ ਕਿਹਾ ਮੈਂ ਮੈਂ ਕਿਹਾ ਇਹਦੇ ਡੈਡੀ ਦਾ ਮੈਂ ਕਿਹਾ ਜਾਤ ਗੋਦ ਥੋੜੀ ਖਤਮ ਕਰਨੀ ਆ ਮੈਂ ਕਿਆ, ਕੁੜੀਆਂ ਸਾਡੇ ਕੋਲ ਕੁੜੀਆਂ ਕੁੜੀਆਂ ਵਾ ਹੋਰ ਜਾ ਤ ਦੇ ਵਿਆਹ, ਦੋ ਤੇ ਮੈਂ ਕਿਹਾ ਨਾ ਅਸੀਂ ਤੇ ਮੈਂ ਕਿਹਾ ਏਦਾਂ ਹੀ, ਮੈਂ ਕਿਹਾ ਇਹਦੀ ਜਾਤ ਖਤਮ ਹੋ ਜਾਣੀ ਹੈ। ਮੈਂ ਕਿਹਾ ਥੋੜ੍ਹੀ ਹੁੰਦਾ ਮੈਂ ਕਿਹਾ। ਕੈਂਦੇ ਲੈ, ਮਹਾਂ ਰੋਜ਼ੀ ਕਹਿਣ ਲੱਗ ਰਈ ਕੈਂਦੀ ਸੋਚ ਲਿਓ ਗੱਲ ਕਰ ਲੀ। ਓ ਕਿਆ ਨਈ ਸੀ ਗੱਲ, ਗੱਲ ਕੀ ਕਰਨੀ ਆ ਗੱਲ ਕਰਨੀ ਨੀ ਮੈਂ, ਮੈਂ ਕਾ, ਹਾਂ ਕੈਂਦੇ ਅਸੀਂ ਕਹਿੰਨੇ ਆਂ ਚੱਲ ਅਮੀਰ ਪੰਤਾਲੀ ਹਜ਼ਾਰ ਨਾਲ ਕੱਲਾ-ਕੱਲਾ ਨਾਲੇ ਮੁੰਡਾ ਇੱਕ ਇੱਕ ਭਰਾ ਬਾਰਵੀਂ ਚ ਪੜ੍ਹਦਾ ਓਦੇ ਬਸ ਦੋ ਹੀ ਭਰਾ ਵਾ, ਮਾਂ-ਬਾਪ ਹੈਨੀਂ ਗੇ। ਮੈਂ ਦਿਲ ਚ ਕੇ ਫਿਰ ਆਪਦੇ, ਆਪਦੇ ਵਰਗਾ ਮੁੰਡਾ ਲੱਭਿਆ ਹੋਣਾ ਕੋਈ ਨਸ਼ੇ ਦੀ ਕੈਂਦਾ ਮੈਂ ਗਰੰਟੀ ਲਿੰਨਾ ਵਾ, ਨਸ਼ਾ ਨੀ ਕਰਦਾ ਓਹ ਆਪਦਾ ਘਰ ਬਾਰ ਓਦਾ।
ਓ ਅਸੀਂ ਸਭ ਜਾਨਨੇ ਆਂ, ਚੰਡੀਗੜ੍ਹ ਚ ਕੇੜਾ ਨਸ਼ੇ ਤੋਂ ਬਚਿਆ।
ਕਹਿੰਦੇ ਕਹਿੰਦਾ ਮੁੰਡਾ ਕਹਿੰਦਾ, ਮੈਂ ਅੱਜ ਹੀ ਆਜਾ ਅ ਕੱਲ ਆਜਾ ਸਵੇਰੇ ਕਹਿੰਦਾ। ਗੱਲਬਾਤ ਕਰਨ ਵਾਸਤੇ, ਇਹਨਾਂ ਨੇ ਪੱਕਾ ਕੀਤਾ ਹੋਣਾ ਨਾਂ ਜਿਵੇਂ ਪ੍ਰਦੀਪ ਨੂੰ ਪੱਕਾ ਪੱਕਾ ਕਰ ਲਿਆ ਸੀ ਮੇਰੇ ਵਾਸਤੇ
ਹਾਂ ਉਹ ਨੂੰ ਗ ਤੁਹਾਨੂੰ ਉਥੇ ਪੁੱਛਣ ਪੁਛਿਆ ਕਿਨੂੰ ਪਹਿਲੋਂ ਏਹ ਦੱਸੋ ਮੈਨੂੰ, ਸਾਡੇ ਨਾਲ ਤੁਸੀਂ ਗੱਲ ਕੀਤੀ ਆ।
ਆਹੋ ਮੈਂ ਕਿਹਾ ਤੁਸੀਂ ਆਪ ਹੀ ਦੋ ਕੁੜੀਆਂ ਵਾ ਕਹਿੰਦਾ ਹੈਂ ਤੇ ਉਹਦੀਆਂ ਕੁੜੀ ਕੁੜੀ ਦੀਆਂ ਭੈਣਾਂ ਫਲਾਨਾ ਮੈਂ ਕਿਹਾ ਹਜੇ ਤਾਂ ਗੱਲ ਕਰੋ ਈ ਨਾ ਜੇ ਕਰਨੀ ਆ ਸਾਨੂੰ ਜੱਟਾਂ ਦਾ ਰਿਸ਼ਤਾ ਚਾਈਦਾ ਵਾ। ਮੈਂ ਕਿਆ ਜੇੜਾ ਮੇਰੇ ਜੇੜਾ ਸਾਡੇ ਟੱਬਰ ਦੇ ਵਿੱਚ ਮੇਰੇ ਬੰਦੇ ਦੇ ਬਰਾਬਰ ਬੈ ਸਕੇ। ਠੀਕ ਹੈ ਨਾ ਦੋਨੇ ਪਿਓ-ਪੁੱਤ ਬਣ ਕੇ ਗੱਲਬਾਤ ਕਰ ਸਕਣ। ਹੋਰ ਚੱਜ ਦੇ ਬੰਦੇ ਨਾ ਕੀ ਗੱਲ ਕਰ ਲੂਗਾ? ਏਦਾ ਡੈਡੀ ਕੀ ਪੈਲੀ ਦੀ ਗੱਲ ਕਰੂਗਾ! ਤੇ ਕੀ ਮੈਂ ਕਿਆ ਅਗਲਾ ਆਪ ਦੀਆਂ ਕਹਾਣੀਆਂ ਸੁਨਾਊਗਾ ਸਾਡੇ-ਸਾਡੇ ਅਗਲਾ ਕੁਛ ਸਾਡੇ-ਸਾਡੇ ਤਾਂ ਜਾਤ ਚ' ਇਹ ਹੁੰਦਾ। ਤੇਰਾ ਡੈਡੀ ਕਉਗਾ ਸਾਡੀ ਜਾਤ ਚ ਏ ਹੁੰਦਾ।
ਚੁੱਪ ਕਰ ਗੇਆ ਬਸ਼ਰਮ ਹੋ ਗੇਆ ਫੇਰ ਪੂਰਾ
ਹੂੰ
ਠੀਕ ਆ ਕਿ ਨਈ।
ਉਹਨੂੰ ਕਹਿ, ਤੂੰ ਕਿਹਨੂੰ ਪੁੱਛ ਕੇ ਗਿਆ ਉਹਨੂੰ ਬਈ। ਕੁੜੀਆਂ ਸਾਨੂੰ ਸੁੱਟਣ ਜੋਗੇ ਜੀ ਬਈ ਸੁਟ ਕੇ ਫਿਰ ਫਟਾ ਫਟ ਖਤਮ ਕਰਦੇ ਨੇ, ਚਵਲ ਜੇ ਤਾਂ ਹੀ ਮੈਂ ਇਹਨਾਂ। ਕਿਹਾ ਨਾ ਮੈਂ ਤਾਂ ਹੀ ਤੈਨੂੰ ਕਹੀ ਹੈ ਨਾ ਵੀ ਰੋਜ਼ੀ ਬੜੀ ਕੁੱਤੀ ਹੈ ਜਿਹੜੇ ਤੈਨੂੰ ਬੁਲਾਉਣ ਲੱਗ ਗਈ ਨੀ ਇਹੋ ਹੀ। ਕੋਈ ਨਾ ਕੋਈ ਸਿਆਪਾ ਖੜਾ ਕਰਨਾ ਵਾ।
ਹਮ, ਤੇ ਮੈਂ ਕਿਹਾ ਵੀ ਕੋਈ ਜੇ। ਪੰਦਰਾਂ ਸਾਲ ਦੀ ਹੈਗੀ ਆ ਸਾਡੀ ਕੁੜੀ ਮੈਂ ਕਿਹਾ ਨਹੀਂ ਮੈਂ ਕਿਹਾ ਹਜੇ ਮੈਂ ਹਾ ਚਾਂਸ ਕੋਈ ਨੀ ਲੈਣਾ ਜੀ ਸਾਡੇ ਬੱਚੇ ਬਾਕੀ ਐਏ ਆ ਓ ਮੁੰਡਾ ਕੈਂਦਾ ਤਿੰਨ ਚਾਰ ਸਾਲ ਨਈ ਵਿਆਹ ਕਰਾਓਣਾ ਗੱਲ ਵੱਖਰੀ ਐ, ਪਰ ਮੈਂ ਕਿਆ ਸਾਡੀ ਕਾਸਟ ਦਾ ਹੋਵੇ। ਕਿਉਂਕਿ ਮੇਰੇ ਤਾਂ ਮਤ ਬਈ ਸਾਡੇ ਸੱਸ-ਸਹਰੇ ਵੀ ਹੈ ਨਹੀਂ ਹੈਨੀ ਗਏ। ਅਸੀਂ ਕੀ ਕਰਾਂਗੇ ਮੈਂ ਕਿਹਾ, ਹਾ, ਮੈਂ ਕਿਹਾ ਸਾਨੂੰ ਉਦੋ ਖੋ ਵੀ ਨੀ ਹੈਗਾ ਹੈਗਾ ਹੋਰ ਮੈਂ ਕਿਹਾ ਵੀ ਸੱਸ-ਸਹਰੇ ਹੁੰਦੇ ਨਾ। ਜਿੱਥੇ ਮਰਜੀ ਆਦੇ ਪੋਤੇ-ਪੋਤੀਆਂ ਵਿਆਈ ਜਾਂਦੇ ਕੋਈ ਟੈਨਸ਼ਨ ਨੀ ਸੀ।
ਹਾਂ।
ਮਤਬ ਕੱਲਾ-ਕੱਲਾ ਹੈਗਾ ਉਹ। ਮੈਂ ਆਪ ਈ ਜਵਾਬ ਦੇਤਾ, ਹਾਪ ਈ ਦੇਤਾ ਜਵਾਬ। ਮੂੰਹ ਜਾ ਬਣਾ ਲਿਆ ਸੀਗਾ, ਫੇਰ ਮੈਂ ਬਣਾਈ ਜਾ ਮੂੰਹ ਮੈਂ ਕਿਆ। ਠੀਕ ਹੈ ਨਾ। ਹੂੰ
ਉਹ ਇਹਨਾਂ ਨੇ ਸ ਇਹਨਾਂ ਨੇ ਹੋਰ ਤਾਂ ਕੋਈ ਸਕੀਮ ਮਿਲੀ ਨੀ ਹੋਣ ਉਹਨਾਂ ਨੇ ਕਿਹਾ ਚੱਲ ਐ ਡੋਬੀਏ ਇਹਨਾਂ ਨੂੰ ਹੋਰ ਨੀ ਤਾਂ।
ਹਮ, ਉਹ ਟੈਨਸ਼ਨ ਨਾ ਲਓ। ਇਹ ਤੈਨੂੰ, ਤੁਹਾਨੂੰ ਪਤਾ ਨਾ ਮੈਂ ਬੱਚਿਆਂ ਲਈ ਕਿੰਨੀ ਜ਼ਿਆਦਾ ਤੇਰੇ ਲਈ ਤੇ ਜਵਾਕਾਂ ਲਈ ਕਿੰਨੀ ਪੌਸੇਸਿਵ ਆਂ। ਹਰ ਇੱਕ ਚੀਜ਼ ਸੋਚ ਸਮਝ ਕੇ ਕਦਮ ਚੁੱਕਦੇ ਹਾਂ, ਐਂ ਬੱਚੇ ਥੋੜ੍ਹੀ ਰੋਲਣੇ ਆ। ਅਗਰ ਗੱਲ ਸੁਣ ਮੇਰੇ ਸਿਰ 'ਚ ਗੰਢ ਨਾ ਤਾਂ 'ਚ ਉੱਠ ਖੜੀ ਆ ਦੂਜੇ ਪਾਸੇ। ਉਹ ਗੰਢ, ਗੰਢ ਤਾਂ 'ਚ ਉਠ ਖੜੀ ਹੈ ਹਮ ਹਮ। ਭੁੱਖ ਲੱਗੀ ਆ, ਹੋਰ।
ਹਮ, ਠੀਕ ਹੈ।
ਚੌਕਲਟ ਲਿਆਓ ਖਾਣ ਨੂੰ, ਆਈਸਕ੍ਰੀਮ ਚੌਕਲੇਟ ਵਾਲੀ ਆਈਸਕ੍ਰੀਮ।
ਹਮ-ਹਮ।
ਨਹੀਂ ਕੱਲੀ ਚੌਕਲੇਟ ਲੈਕੇ ਆ, ਛੋਟੇ ਚੌਕਲੇਟ ਵਾਲੀ ਆਈਸ ਕਰ੍ਰੀਮ। ਆ ਓਦੇ ਲਈ ਨਈ ਉਹ ਚਾਉਣੀ ਆਈਸਕਰ੍ਰੀਮ ਨੀ ਖਾਣੀ ਚੋਕਲੇਟ ਵਾਲੀ ਨਈ ਨਈ ਖਾਣੀ। ਆਈਸਕ੍ਰੀਮ ਮੈਂ ਕਿਹਾ ਨਈ ਖਾਣੀਆਂ ਅੰਬ ਖਾਧੇ ਨੇ ਦੋ ਸੌ ਰੁਪਏ ਦੇ।
ਹਾਂ ਅੱਛਾ।
ਹੂੰ।
ਕੀ। ਕੀ ਵੇਖਣਾ।
ਹੋਰ ਕੁਛ ਨੀ ਕੁਛ ਨੀ ਹੋਰ। ਆਏ। ਇੱਕ ਸੱਚ ਨਿਊਰੋਬੇਨ ਦੀਆਂ ਗੋਲੀਆਂ ਲੈ ਕੇ ਆਉਂਗੇ। ਓਦੇ ਕੋਲੋ ਗੋਗੀ ਕੋਲ ਹੈਗਾ ਤਾਂ। ਓਨੂੰ ਕੈ ਥੋੜੀਆਂ ਜੀ ਦੇਦੇ ਟੈਨ ਰੁਪੀਜ਼ ਦੀਆ ਬਣਾਂਕੇ ਦੇਦੇ ਵੀਹ
ਨੇਇਰੋਪੈਨ ਦੀਆਂ ਗੋਲੀਆਂ ਗੋਗੀ ਦੀ ਦੁਕਾਨ ਬੰਦ ਹੋਗੀ ਹੁਣ।
ਨਹੀਂ-ਨਹੀਂ ਨਿਊਰੋਬੀਨ ਗੋਲੀਆਂ ਬਰੀਕ। ਓ ਰੈੱਡ ਵਾਲੀਆਂ ਉਨੂੰ ਕਿਹ ਵੀ ਹਾਫ ਪੱਤਾ ਦ-ਦੇ।
ਅੱਛਾ, ਗੋਗੀ ਕੋਲੋ ਮਿਲ ਜਾਣਗੀਆਂ।
ਹਾਂ-ਹਾਂ ਉਹਦੇ ਕੋਲ ਮਿਲ ਜਾਂਦੀਐ।
ਓਧਰੋ ਨਾ ਲੈ ਆਵਾ ਫਿਰ ਮੈ ਐਧਰ ਆਏ ਆਂ ਧਰਮੇ ਦੀ ਦੁਕਾਨ ਤੇ।
ਹਾਂ, ਫੇਰ ਲੇ ਆਓ ਤੇ ਨਾਲੇ ਓਗੋਲੀਆਂ ਮੇਰੀਆਂ ਦੂਜੀਆਂ ਵੀ ਖਤਮ ਆ ਕੈਸਟੋਫਿਨ।
ਅੱਛਾ
ਹਾਂ।
ਅੱਧਾ ਪਤਾ ਉਹ ਲੈ ਆਣਾ।
ਅੱਧਾ ਹਾਂ ਅੱਧਾ ਲੈ ਆਓ ਉਹ ਨਿਊਰੋਬੀਨ ਲੈ ਆਈਓ ਹਾਫ ਲੈ ਆਈਓ। ਨਈ ਤਾ ਓਨੂੰ ਪੁੱਛ ਲਓ। ਮਲਟੀਵਟਾਮਿਨ ਦੇ ਛੇ ਕੈਪਸੂਲ ਦੇਦੋ ਕੋਈ ਵਧੀਆ ਜੇ
ਅੱਛਾ।
ਹਾਂ। ਵੇਖਲੀ ਛੇ ਮਲਟੀਵਿਟਾਮਨ ਦੇ ਕੈਪਸੂਲ ਛੇ।
ਠੀਕ।
ਕਿੱਥੇ ਜੇ ਪਹੁੰਚ ਗੇ।
ਬਸ ਜਾਨੇ ਪਏ ਆਂ ਓ ਪਿਛਲੀ ਗਲੀ ਚ ਆ ਅਸੀ।
ਕੇੜੀ ਪਿਛਲੀ।
ਜੇੜੀ ਓ ਐਡਂ ਆਲੀ ਗਲੀ ਨੀ ਗੀ। ਉਹ ਗੁਰਦੁਆਰਾ ਸਾਹਿਬ ਆਲੀ ਜੇੜੀ। ਆਪਣਾ ਗੁਰਦੁਆਰਾ ਸਾਹਿਬ ਜਿੱਥੇ।
ਦੇਗ ਕਰਾਨੇ ਆ।
ਅੱਛਾ ਏਧਰ-ਅੱਛਾ ਏਧਰ ਤੁਰੇ ਫਿਰਦੇ ਹਜੇ। ਭੀੜੀ ਗਲੀ ਲਗੋਗੇ ਹੁਣ।
ਹੂੰ, ਨਾ ਓਦਰ ਨੂੰ ਜਾਵਾਂਗੇ ਧਰਮੇ ਦੀ ਦੁਕਾਨ ਦੇ ਮੂਰੋਂ ਦੀ।
ਕਾਕਾ ਨਾਲ ਐ
ਹੂੰ।
ਉਗਂਲ ਫੜੀ ਰੱਖਿਓ ਕਿਤੇ ਹੋਰ ਨਾ ਕਿਤੇ ਗੁੰਮ ਹੋਜੇ।
ਨਾ-ਨਾ
ਠੀਕ ਆ। ਹੈਂ।
ਆਹੋ, ਚੱਲ ਕੋਈ ਨੀ ਓ ਤੇ ਜਾਨਾ ਪਿਆ। ਮੈ ਜਾਕੇ ਤੇ ਲੈ ਆਉਨਾ ਉਦਰ ਦਵਾਈ ਜਾਕੇ ਤੇ ਉਹੋ
ਹਾਂ, ਹਾਂ, ਹਾਂ ਕੋਈ ਨਾ-ਕੋਈ ਨਾ ਮੈ ਆਪੇ ਦੱਸਦੂਗੀ ਤੇ ਤੁਸੀ ਦੁੱਧ ਸਵੇਰੇ ਉਹਦੇ ਕੋਲੋ ਲੈਣਾ ਹੁੰਦਾ ਵਾ।
ਅੱਛਾ।
ਥੋੜਾ ਜਿਹਾ ਇਹਦੇ ਇਹਦੇ ਕੋਲ ਉਹ ਦੁਧ ਲੇ ਆਈ। ਆਪਾਂ ਫਰਿਜ 'ਚ ਰੱਖ ਲੈਦੇ ਫਿਰ ਗਰਮ ਕਰਕੇ ਚਾਹ ਨੂੰ। ਚਾਹ ਜੋਗਾ ਹੈਗਾ ਦੁਧ ਚਾਹ ਜੋੋਗਾ ਤਾਂ ਹੈਗਾ ਵਾ।
ਕਿਦਾ ਫ਼ੋਨ ਆਇਆ ਸੀਗਾ ਅੱਜ।
ਅੱਛਾ ਇੱਕ ਮਿੰਟ। ਮੈਂਟ ਡੇ ਆਪਣੀ ਵੇਖੀ ਕਿੰਨਾ ਅਛਾ- ਅਛਾ ਕੀ ਕਹਿੰਦਾ?
ਮਾਸੀ ਦਾ ਫੋਨ ਆਇਆ ਸੀਗਾ। ਤੇ ਮਾਸੀ ਕਹਿਦੀ ਵੀ। ਸਾਡਾ ਐਕਰ ਜ਼ਿਆਦਾ ਨੀਗ ਪੁਤ ਐ ਕਰ। ਕੇ ਪੌੜੀ ਚੜਾ ਜਾ ਤੇ ਨਾਲੇ ਫਰਸ਼ ਬਣ ਆ।
ਤੇ ਫਿਰ ਰੈ ਗੀ ਐ ਪਿੱਛੇ।
ਆਹੋ ਬਾਕੀ ਉਤਲਾ- ਉਤਲਾ ਫਰਸ਼ ਕਹਿਦੀ ਵੀ। ਉਤਲਾ ਟਾਇਲਾਂ ਦਾ।
ਪੱਤ ਸਤ।
ਹਮ । ਹੂੰ ਤੇ ਬਾਕੀ ਬਾਅਦ 'ਚ ਕਰ ਲਾਂਗੇ ਬਾਅਦ 'ਚ। ਉਹਦਾ ਤੇ ਕੋਈ ਗੱਲ ਨੀ ਚੱਲ ਜਾਦਾ ਵਾ।
ਹਾਂ।
ਤੇ ਮੈ ਹਾਂ ਵੀ ਚੱਕਰ ਤਾਂ ਇਹ ਮਾਸੀ। ਫਰਸ਼ ਪੰੰਨਾਂ ਤੋਂ ਬਣ ਜਾਗੇ ਤੇ। ਮੈਂ ਉਹ ਪੰਜ ਹਜ਼ਾਰ ਰੁਪਇਆ ਕਿਹਾ ਸੀਗਾ ਸੋਨ ਸੋਨੀ ਬਾਈ ਨੂੰ।
ਹ
ਤੇ ਉਹ ਕਹਿਦਾ ਮਾਸੀ। ਚ ਮਾਸੀ ਫੋਨ ਕਰੂਗੇ ਤੇਦੋਂ ਫੋਨ ਹੀ ਨੀ ਕੀਤਾ ਕਹਿਦੀ। ਪੈਸਿਆਂ ਦੀ ਗੱਲ ਨੀ ਪੈਸੇ ਤਾਂ ਆ ਕੇ ਲੈਲਾ ਮੈਥੋ।
ਆ ਕੇ ਥੋੜ੍ਹੀ ਜ ਗੂਗਲ ਪੇੲ ਚੱਲਦੇ ਆ ਅੱਜ - ਕੱਲ।
ਹਾਂ ਕਹਿਦੀ ਪੈਸੇ ਤਾਂ। ਇਥੇ ਆਏਗਾ ਤਾਂ ਤੈਨ ਮੈਂ ਦੇਦੁ।
ਹਮ।
। ਕੰਮ ਕਰੋਗੇ ਤੇ ਪੈਸੇ ਮੈਂ ਕਿਹਾ ਕੰਮ ਕਰਕੇ ਪੈਸੇ ਨੀ ਲੈਣੇ। ਪਹਿਲੋਂ ਲੈਣੇ ਅਸੀਂ ਕੀ ਨਹੀਂ।
ਆਹੋ ਤੁਸੀਂ ਕਹਿਣਾ ਸੀ ਨਾ ਵੀ ਬੰਦੇ ਲੈ ਕੇ ਆਉਣੇ ਆ। ਉਹਨਾਂ ਨੂੰ ਤੇਲ ਦਾ ਅਰੇਂਜਮੈਂਟ ਕਰਨਾ ਵਾ। ਰੋਟੀ - ਪਾਣੀ ਦਾ ਇਹਨਾਂ ਦਾ ਅਰੇਂਜਮੈਂਟ ਕਿਹਾ ਸੀਗਾ ਬੰਦਿਆਂ ਦੇ ਕੋਈ ਸਾਜ ਰਹੇ। ਸਾਜਰੇ ਲੈ ਕੇ ਆਇਆ ਕਰਨਾ। ਮੈ ਬੰਦਿਆਂ ਨੂੰ ਤੇ ਰੋਟੀ ਪਾਣੀਨਾਂ ਦਾ ਤੁਸੀ ਕਰਨਾ ਵਾ।
ਆਹੋ ਨਹੀ ਉਹ ਤਾਂ ਕਹਾਂਗਾ ਗੱਲ ਕਰਾਂਗੇ।
ਆ ਇਹ ਗੱਲ ਕਰੀ ਗਾ ਜ਼ਰੂਰ ਹੋਰ ਪਤਾ ਕੀ ਆ। ਸਵੇਰੇ ਸਾਹ ਸਾਰੇ ਬੰਦੇ ਇਕੱਠੇ ਕਰਨੇ ਹੀ ਔਖੇ ਹੁੰਦੇ ਆ।
ਹ । ਆਹੋ। ਉਹ ਤੇ ਉਥੇ ਇਕ ਦੋ ਬੰਦੇ ਲੈ ਕੇ ਜਾਵਾਂਗੇ ਕਰ। ਉਹਨਾਂ ਦੀ ਵੀ ਦਿਹਾੜੀ ਪੈਣੀ। ਦਸ ਹਜ਼ਾਰ। ਰੁਪਈਆ ਪੌੜੀ ਦਾ ਗਿਆ ਉਹਨੂੰ ਠੀਕ ਹੈ। ਨੀ ਮੈ ਕਿਹਾ ਦਸ ਹਜ਼ਾਰ ਰੁਪਈਆ ਦਾ ਬਚਾ। ਹੁਣ
ਕਰਦੀ ਇਕ -ਮਿੰਟ।
ਹਮ ।
ਤੁਸੀ ਆਏ ਬੋਲ ਰੇਏ।